ਹੈਲੋ
ਹੈਲੋ ਹੈਲੋ
ਹੈਲੌ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ?
ਵਧੀਆ ਤੁਸੀਂ ਸੁਣਾਓ?
ਵਧੀਆ।
ਹੋਰ ਕੀ ਗੱਲ? ਬਸ ਕੁਛ ਨਹੀਂ ਬੈਠੇ ਆ ਰੋਟੀ ਪਾਣੀ ਲੰਚ ਦੀ ਤਿਆਰੀ।
ਅੱਛਾ ਰੋਟੀ ਪਾਣੀ ਦੀ ਤਿਆਰੀ ਚੱਲ
ਹਾਂਜੀ।
ਕੀ ਬਣ ਰਿਹਾ ਆ?
ਕੜੀ।
ਅੱਛਾ ਅੱਜ ਕੜੀ ਬਣਾਈ?
ਹਮ ਕੜੀ ਬਣਾਈ। ਕਿੱਥੇ ਨੀ ਜਾ ਰਹੇ। ਕੜੀ ਬਣਾਈ ਏ।
ਅੱਛਾ।
ਕੱਲ ਰਾਜਮਾਂ ਚੋਲ ਬਣਾਏ ਸੀ ਅਜ ਕੜੀ ਬਣਾਈ ਹੈ।
ਅੱਛਾ।
ਹਮ। ਹੋਰ ਤੁਸੀਂ ਕੀ ਕਰਦੇ ਹੋ? ਬਸ ਵਧੀਆ ਤੁਸੀਂ ਸੁਣਾਓ?
ਅਸੀਂ ਵੀ ਬੈਠੇ ਹਾਂ ਵਿਹਲੇ ਹੋ ਕੇ ਹੁਣ ਬੈਠੇ ਹਾਂ।
ਅੱਛਾ ਅੱਛਾ ਖਾ ਲਈ ਰੋਟੀ ਰੋਟੀ
ਹਾਂ ਰੋਟੀ ਅਜ ਨ ਅਜੇ ਬਣਾਉਣੀ ਨਾਸ਼ਤਾ ਕੀਤਾ ਅਜੇ।
ਅੱਛਾ।
ਹਮ। ਰੋਟੀ ਬਣਾਣੀ ਅਜੇ
ਅੱਛਾ।
ਹੋਰ?
ਬਸ ਅਸੀਂ ਵੀ ਬੈਠੇ ਦੇ ਹਾਂ। ਯੋਗਾ ਯੋਗਾ ਦੀ ਕਲਾਸਿਸ ਲਗਾਉਣੇ ਪਏ ਹੋਰ?
ਯੋਗਾ ਕਿਹੜਾ ਵਾਲਾ ਹੋ ਰਿਹਾ?
ਮੈਂ ਤੇ ਮਤਲਬ ਔਨਲਾਈਨ ਔਨਲਾਈਨ ਹੀ ਕਰਦੀ ਹਾਂ।
ਅੱਛਾ ਓਨਲਾਈਨ ਯੋਗਾ ਜਿਹੜਾ ਆਉਂਦਾ ਉਹੀ ਕਰਦੀ ਹੈ?
ਨਹੀਂ ਨਹੀਂ ਔਨਲਾਈਨ ਮੈਂ ਲਿੱਤਾ ਦਾ ਸੀ ਨਾ ਸਬਸਕ੍ਰਿਪਸ਼ਨ
ਅੱਛਾ।
ਉੱਥੇ ਕਰਦੀਆਂ।
ਅੱਛਾ ਉਹਦੇ ਉੱਤੇ ਕੀ ਚਾਰਜ ਜਾਂਦਾ ਹੈ ਯੋਗਾ ਕਰਨ ਦਾ?
ਪਹਿਲੇ ਤੇ ਟਵੈਂਟੀ ਵਨ ਡੇਜ਼ ਮਤਲਬ ਟਵੈਂਟੀ ਵਨ ਡੇਜ਼
ਫਰੀ ਵਾਲਾ, ਫਰੀ ਵਾਲਾ ਅੱਛਾ। ਆਹ ਮੈਂ ਦੇਖ
ਫੇਰ ਪੰਜ ਸੌ ਰੁਪਏ ਪਰ ਫੇਰ ਪੰਜ ਸੌ ਰੁਪਏ ਭਰ ਲੋ ਅਗਰ ਸਾਲ ਦਾ ਕਰਨਾ ਹੈ ਤੇ ਪੈਂਤੀ ਸੌ ਰੁਪਏ ਨਾਲ ਕਿੱਟ ਮਿਲੇਗੀ।
ਅੱਛਾ
ਹਾਂ ਨਾਲ ਕਿ
ਉਹ ਕਿਹੜੇ ਆਲੇ ਦ ਉੱਤੇ ਵੇ ਕਿਹੜੇ ਆਲੇ ਦੇ ਉੱਤੇ।
ਇਕ ਮੈਂ ਤੇ ਉਹਦੇ ਤੇ ਉਹ ਏ ਕਿ ਨਾਮ ਇਹਦਾ ਕੀ ਨਾਮ ਹੈ ਉਹ ਦੇ ਉੱਤੇ ਦੱਸਦੀ ਹਾਂ ਤੁਹਾਨੂੰ।
ਤੇ ਜਿਹੜਾ ਕਿਰਨਾਂ ਜਾਂਦੀਏ ਉ ਤੇ ਉਸ ਸਹੀ ਨਹੀ ਹੈਗਾ?
ਟੀ ਗਾ।
ਹਮ ਅੱਛਾ ਬਰਗਦ ਬਾਗਟੀਕ ਜਾਂਦੀ ਐ। ਅੱਛਾ।
ਮੈਂ ਤੇ ਕਮਾਇਆ ਯੋਗਾ ਵੈਲਨੈਸ ਸਹੀ ਹੈ ਤੁਸੀਂ ਦੇਖ ਖਿਆ ਹੋਏਗਾ।
ਹਮ ਮੈਂ ਗਈ ਨੀ ਵੈਸੇ ਇਹ ਜਿਹੜਾ ਇਹ ਤੇ ਵਧੀਆ।
ਨਾਂ ਨੇ ਇੱਕ।
ਅੱਛਾ
ਸਟੇਟਸ ਤੇ ਵੀਡੀਓ ਪਾਈ ਦੀ ਹੈ।
ਭਰਜਾਈ ਨੇ ਹੀ।
ਅੱਛਾ ਵਟਸਐਪ ਤੇ ਯਾ
ਵੋਟਸਐਪ ਤੇ ਵਟਸਐਪ ਤੇ। ਵਟਸਐਪ ਤੇ ਪਾਈ ਹੋਈ ਸੀ ਵੇਖ ਦੇਖੀ ਸੀ ਕੱਲ ਮੈਂ।
ਹਹ ਤੇ ਹੁਣ ਹਟ ਗਈ ਹੋਏਗੀ।
ਨਹੀਂ ਤੇ ਮੈਂ ਤੁਹਾਨੂੰ ਲਿੰਕ ਭੇਜ ਹੈਗੀ ਹਜੇ ਤੇ ਹੈਗੀ ਜੇ।
ਅੱਛਾ ਹੈਗੀ ਹੈ।
ਪਹਿਲੇ ਨੰਬਰ ਦਾ ਹੀ ਸਟੇਟਸ ਜੀ ਉਹਨਾਂ ਦਾ।
ਅੱਛਾ।
ਹਾਂ ਉਹ ਹੈ ਪਿੱਛੇ ਜਾਂਦੇ ਨੇ ਹਾਂ ਉਹਦੀ ਵੀ ਬਸ ਫੀਸ ਥੋੜ੍ਹੀ ਹੈਗੀ ਏ।
ਹਾਂ ਉਹਦੀ ਤਾਂ ਮੈਨੂੰ ਪਤਾ ਹੈ ਕਿਤਨੀ ਸੁਗਾ ਗਾਨਾ ਮਿਲ ਤਾਂ ਸੁਣੇਗਾ
ਮੈਂ ਤੇ ਔਨਲਾਈਨ ਹੀ ਕਰ ਜਾਇਆ ਨੀ ਜਾਂਦਾ ਯਾਰ ਪ ਬੱਚੇ ਨੂੰ ਛੱਡ ਕੇ ਫਿਰ ਬੱਚਾ ਕੌਣ ਸੰਭਾਲੇ ਹਾਂ ਸੰਭਾਲੇ ਕੌਣ ਮੇਨ ਤੇ ਦਿੱਕਤ ਹੈ ਸੰਭਾ ਅ ਹਾਂ ਇਹ ਘੰਟਾ ਤੇ ਲਾਗੇ ਜਾਂਦੇ। ਘੰਟਾ ਤੇ ਕੋਈ ਸੰਭਾਲੇ,
ਹੂੰ, ਤੇ ਉਹ ਵੱਡੀ ਤਾਈ ਗਈ ਨੀ ਹਜੇ,
ਕਿੱਥੇ,
ਜਾਣਾ ਸੀਨਾ,
ਕਿੱਥੇ ਜਾਣਾ ਸੀ ਪਤਾ ਨੀ ਮੈਨੂੰ ਤੇ,
ਜਗਾਦਰੀ,
ਅੱਛਾ ਮੈਨੂੰ ਨੀ ਪਤਾ ਤੁਹਾਡੇ ਮੁੰਹ ਤੇ ਸੁਣਿਆ।
ਹੂੰ, ਜਾਣਾ ਸੀ ਪੰਦਰਾਂ ਦਿਨ ਜਾਣਾ।
ਅੱਛਾ ਉਹ ਨਹੀਂ ਹਜੇ ਤੇ ਨਹੀਂ ਗਏ।
ਅੱਛਾ ਅੱਛਾ,
ਵੈਸੇ ਵੇਖੇ ਤੇ ਨੀ ਮੈਂ ਬਸ, ਵਧੀਆ ਤੁਸੀਂ ਦੱਸੋ।
ਬਸ ਕੀ ਦੱਸੀ ਇਹ ਛੁੱਟੀਆਂ ਐਵੇਂ ਹੀ ਨਿਕਲ ਗਈ ਸਾਰੀਆਂ ਥੋੜਾ ਜਿਹਾ ਟੈਮ ਰਹਿ ਗਿਆ ਬਸ। ਸਕੂਲ ਖੁਲਣ ਵਾਲੇ ਨੇ ਕੰਮ ਨੀ ਮੁੱਕ, ਦੇ ਸਵੇਰੇ ਦੁਪਹਿਰੀ ਸ਼ਾਮੀ, ਸਵੇਰੇ ਦੁਪਹਿਰੀ ਸ਼ਾਮ ਇਹੀ ਲੱਗਾ ਹੋਇਆ ਬਸ ਬੜਾ ਦਿਮਾਗ਼ ਖਰਾਬ ਹੋਇਆ ਪਿਆ।
ਤੇ ਆਦੇ ਕੰਮ ਸਹੀ ਗੱਲ ਹੂੰ,
ਹੋਰ ਕੀ ਮੈਂ ਹੀ ਲੱਗਾ ਰਹਿੰਦਾ ਸਵੇਰੇ ਕੀ ਖਾਣਾ ਦੁ
ਸਹੀ ਗੱਲ ਐ ਕਿਤੇ, ਰੋਟੀ ਦਾ ਨੀ ਸਮਝ ਆਦਾ ਬੰਦਾ, ਦਾ ਕੀ ਖਾਏ ਕੀ ਨਾ ਖਾਏ।
ਆਹ ਇੱਕ ਕੰਮ ਥੋੜ੍ਹੀ ਬੜੇ ਕੰਮ ਹੁੰਦੇ ਨੇ,
ਹਾਂ, ਘਰ ਦੇ ਕੰਮ ਤੇ ਖਤਮ ਹੀ ਨਹੀਂ ਹੋਣਦੇ ਆਂਦੇ ਜਿੰਨਾ ਮਰਜੀ ਤੁਸੀਂ ਦੇੇਖ ਲਓ ਕੰਮ ਦੋ ਮਿੰਟ ਬੈਠ ਠੰਡੀ ਸੋਚੋਗੇ ਤੇ ਸਮਝੋ ਕੋਈ ਨਾ ਕੋਈ ਆ ਗਿਆ। ਕਦੇ ਕੋਈ ਆ, ਜਾਂਦਾ ਕਦੀ ਕੋਈ ਆ ਜਾਂਦਾ।
ਆਹ, ਹੋਰ ਜਾਣ ਦੀ ਕਓ ਤੇ ਕਹਿਣਗੇ ਕੀ ਕਰਨਾ ਜਾ ਕੇ ਘਰ ਕਨ ਈ ਕਨ ਧਿਆਨ ਰੱਖੇਗਾ ਸਾਡਾ ਕੌਣ ਧਿਆਨ ਰੱਖੇਗਾ। ਆਪਣੀ ਫਿਕਰਕਾਈ ਜਾਈ ਰ ਇਹਨਾਂ ਨੇ ਨੀ ਦੇਖਦੇ। ਬੇਚਾਰੀਆਂ ਪਰੇਸ਼ਾਨ ਹੋ ਗਈਆਂ, ਸਾਲ ਛੁੱਟੀ ਇੱਕ ਸਾਲ ਬਾਅਦ ਛੁੱਟੀ ਆਦੀ ਬੱਚਿਆਂ ਦੀ ਆ ਦੋ ਚਾਰ ਦਿਨ ਕਿੱਥੇ ਲਗਾ ਹੋ ਜਾ ਕਿੰਨਾ ਜਾਣ ਦਾ ਨਾ ਨਾ ਆਪ ਜਾਣਾ, ਨਾ ਜਾ
ਜਾਣਦੇ ਦਾ ਇਹ ਸਹੀ ਗੱਲ ਹੈ। ਮੈਨੂੰ ਸਾਰੇ ਸਗੋਂ ਪੁੱਛਵੇ ਤੂੰ ਆਪਣੇ ਮਾਈਕੇ ਨਹੀਂ ਜਾ ਰਹੀ, ਤੂੰ ਆਪਣੇ ਮਾਈਕੇ ਨੀ ਜਾ ਰਹੀ। ਮੈਂ ਕਿਹਾ ਹੂਨੇ ਤੇ ਆਈ ਹਾਂ, ਦੋ-ਤਿੰਨ ਮਹੀਨੇ ਪਹਿਲੇ। ਮੈਂ ਕਿਹਾ ਹੁਨ ਮੈਂ ਕਿਹਾ ਉਹਨਾਂ ਨੇ ਕਹਿਣਾ ਹੁਣੇ ਤੇ ਇਹ ਗਈ ਸੀ। ਫੇਰ ਤਿਆਰੀ ਖਿੱਚ ਲਈ ਏ। ਤੂੰ ਜਾਦੀ
ਆਹ ਇਹੀ ਤੇ, ਜਾਣ ਦਿੰਦੇ ਹੀ ਨਹੀਂ ਫਿਰ ਸਕੂਲ ਖੁੱਲ ਜਾਣਗੇ ਬੱਚੀਆਂ ਦੇ। ਹੋਰ।
ਬਸ ਵਧੀਆ, ਤੁਸੀਂ ਦੱਸੋ?
ਕੀ ਦੱਸੀਏ ਤੇ, ਕੀ ਨਾ ਦੱਸੀਏ।
ਉਹ ਬੱਚਿਆਂ ਦੀ ਪੜ੍ਹਾਈਆਂ, ਕਰ ਲਿਆ ਕੜੀ ਪਲੇ ਤੇ ਇਸ ਤਰ੍ਹਾਂ ਸੀ, ਅਸੀਂ ਨਾ ਕੜੀ ਦਹੀਂ ਜਮਾਈ ਸੀ ਕੱਲ, ਪਹਿਲੇ ਦਹੀਂ ਦੀ ਪਹਿਲੇ ਤੇ ਅਸੀਂ ਕੀ ਕਰਦੇ ਸੀ ਇਹ ਮੱਖਣ ੜਿੜਕਦੇ ਸੀ ਨਾ
ਆਹ
ਉਹਦੇ ਵਿਚ ਲੱਸੀ ਨਿਕ ਨਿਕਲਦੀ ਸੀ, ਤੇ ਉਹਨੂੰ ਖੱਟਾ ਲਾ ਕੇ ਬਾਹਰ ਰੱਖ ਦਿੰਦੇ ਸੀ। ਦੋ ਦਿਨ ਦੋ ਦਿਨ ਬਾਹਾਰੀ ਪਈ ਜਾਂਦੇ, ਉਹ ਏਨੀ ਖੱਟੀ ਹੋ ਜਾਂਦੀ ਸੀ। ਦੋ ਦਿਨ ਬਾਅਰ ਰੱਖਣ ਵਾਲੀ, ਤੇ ਉਹਦੀ ਬਣਾ ਲੈ ਬ
ਉਹਦੀ ਕੜੀ ਬੜੀ ਸਵਾਦ ਬਣਦੀ, ਖੱਟੀ -ਖੱਟੀ।
ਹੁਣ ਇਸ ਤਰ੍ਹਾਂ ਸੀ ਮੰਮਾ ਨੇ ਨਾ, ਦਹੀਂ ਜਮਾਈ ਦੀ ਸੀ। ਕੱਲ੍ਹ ਪਰਸੋਂ ਦੀ ਦਹੀਂ ਨਮ ਪਰਸੋਂ ਤਰਸੋਂ ਦਹੀਂ ਨਮਾਈ ਸੀ ਅਤੇ ਉਹ ਇਹ ਖਾਧੀ ਨਹੀਂ ਗਈ ਸੀ, ਕੱਲ੍ਹ ਰਾਜਮਹ- ਚੌਲ ਬਣ ਗਏ ਪਰਸੋਂ ਪਤਾ ਨਹੀਂ ਕੀ ਬਣਿਆ ਸੀ।
ਅੱਛਾ।
ਤੇ ਕੱਲ੍ਹ ਰਾਜਮ ਚੋਲ ਬਣਾਏ, ਤੇ ਦਹੀਂ ਇਹਨਾਂ ਨੇ ਕੀ ਕੀਤਾ ਸਵੇਰ ਤੋਂ ਲੈ ਕੇ ਨਾ ਪੂਰੀ ਸ਼ਾਮ ਤੱਕ ਦਈ ਪਈ ਰਹੀ। ਮਾਈਕ੍ਰੋਵੇਵ ਚ ਪਈ ਰਹੀ, ਪਈ ਰਹੀ ਹਾਂ। ਸਵੇਰ ਦੀ ਜਮਾਈ ਦੀ ਸੀ ਇਹਨਾ ਨੇ ਛੇ ਸੱਤ ਵਜੇ ਰਾਤੀ ਮੈਂ ਰੱਖ ਕਿ ਕਮ ਸੇ ਕਮ ਦਸ ਵਜੇ ਬਾਅਦ ਅੰਦਰ ਫਰਿੱਜ ਚ ਤੂੰ ਇੰਨੀ ਖੱਟੀ ਹੋ ਗਈ ਮੈਂ ਕੱਲ ਕ ਉਹ ਬਣਾ ਕੇ ਦਿੱਤੀ ਇਹਨਾਂ ਨੂੰ ਊਲਸ ਉਹ ਕਹਿੰਦੇ ਕੇੜੇ ਕੜੀ। ਦਹੀਂ ਦੀ ਲੱਸੀ ਬਣਾਈ ਮੈਂ ਕਿਹਾ ਜੋ ਮੰਮਾ ਨੇ ਜਮਾਈ ਕਹਿੰਦੇ ਟੇਸਟ ਨਹੀਂ ਕੀਤੀ, ਇੰਨੀ ਖੱਟੀ ਹੋਈ ਦੀ ਮੈਂ ਕਿਹਾ
ਹਾਂ, ਉਹ ਤੇ ਨਾਲੋਂ ਨਾਲ ਹੀ ਨਾ ਜੇ ਜੰਮ ਜਾਏ ਤੇ ਫਰਿਜ ਚ ਰੱਖਦੋ ਚੁਕ ਕੇ।
ਨਾਲ ਉਹ ਤੇ ਇੰਨੀ ਦੇਰ ਦੀ ਪਈ ਰਹੀ ਪਈ ਰਹੀ ਫਰਿੱਜ 'ਚ ਤਾਂ ਇੰਨੀ ਖੱਟੀ ਹੋ ਗਈ ਹੁਣ ਅੱਜ ਦੀ ਉਹ ਦੀ ਉਹ ਦਹੀ ਜਮਾ ਉਹਦੀ ਕੜੀ ਬਣਾਤੀ ਹਾਂ ਉਹ ਖੱਟੀ ਬੜੀ ਏ ਹੂੰ। ਕੁਨ
ਖੱਟੀ ਦਾ ਸਵਾਦ ਵੀ ਤੇ ਕੜੀ ਖੱਟੀ ਹੋਏ ਤਾਂ ਹੀ ਮਜ਼ਾ ਆਂਦਾ।
ਐਂ ਤਾਂ ਟਾਟਰੀ ਯੂਜ ਕਰਦੇ ਨੇ, ਸਾਡੇ ਤੇ ਟਾਟਰੀ ਵੀ ਨਹੀਂ ਪਾਉਂਦੇ ਮੈਂ ਤਾਂ ਇੱਥੇ ਆ ਕੇ ਸੁਣੀ ਏ ਕਿ ਸਾਟ ਹੀ ਪਾਉਂਦੇ ਪ
ਉਹ ਮੱਠਾ, ਇੱਥੇ ਸਹੀ ਥੋੜ੍ਹਾ ਮਿੱਠਾ ਜਿਹਾ ਹੁੰਦਾ ਨਾ ਤਾਂ ਸਾਟਰੀ ਪਾਂਦੇ ਨੇ ਨਹੀਂ ਤੇ ਜੇ ਮੱਠਾ ਖੱਟਾ ਹੋਵੇ ਨਾ ਤੇ ਉਹਦੀ ਬੜੀ ਸਵਾਦ ਹੁੰਦੀ ਐ।
ਤੇ ਹੂੰ ਮੈਂ ਇੰਨੀ ਖੱਟੀ ਸੀ ਦਹੀਂ ਲ ਓਦਾਂ ਹੀ ਬੜਾ ਖੱਟਾ ਸੀ। ਉਹਨੂੰ ਦੀ ਬਣਾ
ਹਾਂ ਸਹੀ ਉਹਦੀ ਤਾਂ ਵਧੀਆ ਬਣੇਗੀ।
ਜ ਕੜੀ ਚੋਲ ਮੈਂ ਕਿਹਾ ਇਹੀ ਖਾਂਦੇ ਰਹੋ, ਮੈਨੂੰ ਨਹੀਂ ਪਸੰਦ ਕੜੀ ਮੈਂ ਨਹੀਂ ਖਾਂਦੀ।
ਅੱਛਾ, ਦਾਦੀ ਨੂੰ ਬੜੀ ਪਸੰਦ ਹੈ ਕੜੀ।
ਹਾਂ ਮੈਨੂੰ ਨੀ ਪਸੰਦ ਏ, ਮਮਾ ਨੂੰ ਵੀ ਤੇ ਬੜੀ ਪਸੰਦ ਜੇ। ਕੜੀ ਤੇ ਐਵੇਂ, ਮੈਨੂੰ ਨੀ ਪਸੰਦ ਮੈਨੂੰ ਸਵਾਦ ਲੱਗਗੀ ਪਤਾ। ਕੀ ਹੁੰਦਾ, ਹਰ ਹਫ਼ਤੇ ਹਰੇ ਪਿਛਲੇ ਹਫ਼ਤੇ ਕੜੀ ਬਣੀ ਸੀ। ਹੁਣ ਅੱਜ ਫੇਰ ਸਟਾਰਟਿੰਗ ਜ ਬਣ ਕੜੀ ਤਾਂ ਬਣਦੀ ਦੋ ਦੋ ਹਫ਼ਤੇ ਚ ਪਿੱਛੇ ਪਿਛਲੀ ਵਾਰ ਸ਼ਾਇਦ ਦੋ ਵਾਰੀ ਬਣੀ ਏ, ਕਿਓਂਕਿ ਇਹਨਾਂ ਨੂੰ ਬੜੀ ਪਸੰਦ ਐ ਨਾ। ਬੜੀ ਖਾਂਦੇ ਨੇ।
ਅੱਛਾ।
ਇੰਨੀ ਕਹਿ ਤੇ ਰਹੀ ਆ ਮੈਨੂੰ ਨੀ ਪਸੰਦ ਮੈਂ ਖਾਂਦੀ ਦੀ ਕੜੀ ਇਹ ਚੋਲ ਮੈਂ ਬੜੇ ਘੱਟ ਖਾਂਦੀ ਆ ਕੜੀ ਬੜੇ ਘੱਟ
ਅੱਛਾ ਕੀ ਪਸੰਦ ਹੈ ਫਿਰ
ਮੈਨੂੰ ਮਤਲਬ ਰੋਟੀ ਖਾ ਲਾਂਗੀ ਸਬਜ਼ੀ ਕੋਈ ਵੀ ਹੋਏ ਖਾਲਾਂਗੀ ਪਰ ਚੋਲ ਜ਼ਿਆਦਾ ਨੀ ਪਸੰਦ।
ਅੱਛਾ ਚੋਲ ਤਾਂ ਵੈਸੇ ਵੀ ਘੱਟ ਨਹੀ ਖਾਣੇ ਚਾਹੀਦੇ। ਪਰ ਜਿਹਨੂੰ ਪਸੰਦ ਨੇ ਚੋਲ ਉਹ ਤਾਂ ਖਾਏਗਾ ਹੀ ਖਾਏਗਾ, ਕੁਛ ਵੀ ਹੋ ਜਾ ਚੋਲ ਹੀ ਚੋਲ ਖਾਣੇ, ਅੱਛਾ ਸਾਡੇ ਖਾਂਦੇ ਹੀ ਬੜਾ ਨੇ ਚੌਲ।
ਮੈਂ ਨਹੀਂ ਖਾਂਦੀ।
ਹਮ ਸਾਡੇ ਬੜਾ ਬੰਦੇ ਸੀ, ਮੈਂ ਬੜੇ ਮੇਰੇ ਬੜੇ ਬੰਦੇ ਸੀ ਚੋਲ।
ਅਰੇ ਇਹ ਤੁਸੀਂ ਹੈ ਨਹੀਂ ਗੰਦੀ ਗੱਲ ਹੁਣੇ ਕਿ ਹੁਣੇ ਤੇ ਇੱਥੇ ਨਾ ਕੁਛ ਚੋਲ ਵੀ ਬੜੇ ਹੈਵੀ ਲੱਗਦੇ ਨੇ। ਦੇ ਮੇਨੂੰ ਖਾਣ ਚ ਹੂੰ ਹੁਣ ਨਾ ਮੈਂ ਲੈ ਕੇ ਆਈ ਸੀ ਉੱਧਰੋ ਦੀ। ਚੋਲ ਉਹ ਵਾਲੇ ਵਾਈਫ ਮਿਨੀ ਮੋਗਰਾ ਉਹ ਇੰਨੇ ਸਵਾਦ ਬਣੇ ਸੀ ਬਰੀਕ ਦੂਜੇ ਚੌਲ ਸੀ ਬੜੇ ਸਵਾਦ ਬਨੇ। ਉਹ ਤੇ ਬੜੇ ਟੇਸਟੀ ਬਣੇ ਸੀ ਉਹ ਤੁਸੀਂ ਚਾਹੇ ਦੋ ਕੋਲੀਆਂ ਵੀ ਖਾ ਜਾਓ ਨਾ ਤੇ ਸਵਾਦ ਲੱਗ
ਅੱਛਾ ਉਹ ਛੋਟਾ ਛੋਟਾ ਚੋਲ ਜਿਹੜਾ ਹੁੰਦਾ। ਦੈ ਮੈਂ ਉੱਥੇ ਖਾਧਾ ਸੀ ਜਗਾ ਜਗਾਦਰੀ ਆਪਣੀ ਭੈਣ ਦੇ ਘਰ ਖਾਧਾ ਸੀ ਉੱਥੇ ਉਹ ਜ਼ਿਆਦਾ ਬਨਦਾ ਹੈ।
ਅਰੇ ਉਹ ਵੀ ਬੜਾ ਸਵਾਦ ਲੱਗਦਾ ਹੈ, ਮੈਂ ਵੀ ਉੱਥੇ ਜਾ ਕੇ ਮੈਂ ਵੀ ਨਾ ਉੱਥੇ ਖਾਧਾ ਸੀ ਮੰਮਾ ਦਾ ਮੰਮਾ ਲੈ ਕੇ ਆਏ ਸੀ। ਫੇਰ ਉੱਧਰ ਗਏ। ਮੰਮਾ ਨੇ ਬਣਾਇਆ ਤੇ ਮੈਂ ਮੰਮਾ ਨੇ ਨਾ ਫਿਰ ਅਗਲੀ ਵਾਰ ਦੂਜੇ ਚੌਲ ਬਣਾਏ, ਮੈਂ ਕਿਹਾ ਮੰਮਾ ਉਹੀ ਬਣਾਓ ਜੋ ਤੁਸੀਂ ਉਸ ਦਿਨ ਬਣਾਏ ਸੀ।
ਹੂੰ
ਫਿਰ ੳਨਾਨੇ ਉਹੀ ਬਣਾਏ। ਉਹੀ ਮੈਂ ਤੇ ਉਹੀ ਖਾਂਦੀ ਰਹੀ ਹਾਂ ਪਤਾ ਨਹੀਂ ਹਾਂ ਬੜੇ ਹਲ ਹਲਕੇ ਲੱਗਦੇ ਨੇ ਚੋਲ, ਇੱਥੇ ਚੋਲ ਇੰਨੇ ਹੈਵੀ ਲੱਗਦੇ ਇਹ ਮਤਲਬ ਐਵੇਂ ਕਿ ਇਹ ਪੂਰਾ ਦਿਨ ਮਨ ਭਰਿਆ ਰਹਿੰਦਾ ਚੋਲਾਂ ਨਾਲ
ਹਾਂ ਸਹੀ ਕਹਿ ਰਹੀ ਹਾਂ, ਮੈਂ ਵੀ ਉੱਥੇ ਖਾਧੇ ਸੀ ਨਾ ਮੈਨੂੰ ਵੀ ਹਲਕੇ ਲੱਗ ਰਹੇ ਸੀ।
ਮੈਂ ਉਹ ਚੋਲ ਦਾ ਦਾ ਹਾਂ ਹਾਂ ਹਾਂ ਮੈਂ ਵੀ ਉਹੀ ਬਣਾਉਂਦੀ ਹਾਂ ਮੈਂ ਫਿਰ ਦੱਸ ਕਿੱਲੋ ਚੋਲ ਲੈ ਕੇ ਆਈ ਸੀ। ਮੰਮਾ ਨੇ ਮੇਰੇ ਦੇਤਾ ਦੱਸ ਕਿੱਲੋ ਦਾ ਕੱਟਾ, ਹੂੰ ਦਸ ਕਿਲੋ ਦਾ ਕੱਟਾ ਲੈ ਆਈ ਸੀ ਫੇਰ ਮੈ।
ਤੇ ਏਨਾ ਨੂੰ ਪਸ
ਬੰਨੇ, ਸਭ ਸਭ ਨੇ ਖਾਧੇ ਓ ਫੇਰ ਤਾਈ ਵੀ ਆਏ, ਤਾਈ ਨੂੰ ਟੇਸਟ ਕਰਾਏ ਤਾਈ ਕੈਂਦੇ ਚੌਲ ਬੜੇ ਸੁਆਦ ਨੇ। ਕਿੱਥੋਂ ਲਿਆ ਆਏ ਓ? ਮੈ ਐ ਕੈਂਦੇ ਜਗਦਾਰੀਓ ਲਿਯਾਈ
ਹੂੰ।
ਮੈਂ ਮੈਂ ਕਾਹਾ ਬੜੇ ਸੋਨ, ਹੂੰ ਚੀਜ਼ ਵਧੀਆ ਮਿਲਦੀ ਏ, ਹੂੰ।
ਓਰ ਕੀ
ਓਰ
ਬਸ, ਚਲੋ ਫੇਰ ਕਰਾਂਗੀ।
ਚਲੋ ਠੀਕ ਏ, ਓਕੇ।